ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ? ਹਾਂਜੀ ਕੀ ਹਾਲ ਚਾਲ ਏ? ਵਧੀਆ ਜੀ ਵਧੀਆ ਅੱਜ ਕਿਵੇਂ ਯਾਦ ਕਰ ਲਿਆ। ਤੁਸੀਂ ਇੰਨੇ ਚਿਰਾ ਬਾਅਦ।
ਬਸ ਮੈਂ ਕਿਹਾ ਫੋਨ ਹੀ ਕਰ ਲਾਂ ਬੜਾ ਟਾਈਮ ਹੋ ਗਿਆ ਗੱਲ ਨੀ ਹੋਈ।
ਹਾਂਜੀ ਮੈਂ ਵੀ ਤੁਹਾਨੂੰ ਯਾਦ ਕਰ ਰਿਹਾ ਸੀ। ਸੀ ਕਿੰਨੇ ਦਿਨ ਹੋ ਗਏ ਨੇ ਮੈਨੂੰ ਇੱਕ ਦੋ ਕੰਮ ਸੀ ਤੁਹਾਡੇ ਨਾਲ ਤੇ ਉਸ ਚੱਕਰ ਵਿੱਚ ਮੈਂ ਥੋੜ੍ਹਾ ਬਿਜ਼ੀ ਸੀ ਤੇ ਮੈਂ ਅੱਜ ਤੁਹਾਨੂੰ ਯਾਦ ਕਰ ਰਿਹਾ ਸੀ ਸਗੋਂ ਮੈਂ ਮੰਮੀ ਨੂੰ ਵੀ ਕਿਹਾ ਮੈਂ ਕਿਹਾ ਦੀਦੀ ਨੂੰ ਫ਼ੋਨ ਨਹੀਂ ਲਾਇਆ। ਮੰਮੀ ਕਹਿੰਦੇ ਲਾ ਫੋਨ ਮੈਂ ਕਿਹਾ ਹਜੇ ਉਹ ਬੈਂਕ ਵਿੱਚ ਹੋਣਗੇ।
ਅੱਛਾ ਹਾਂ ਬਸ ਥੋੜਾ ਬੈਂਕ ਦਾ ਵੀ ਸ਼ਡਿਊਲ ਐਵੀਂ ਹੈਗਾ ਕਦੀ ਲੇਟ ਕਦੀ ਜਲਦੀ। ਮੈਂ ਵੀ ਬੜੇ ਟਾਈਮ ਤੋਂ ਸੋਚ ਰਹੀ ਸੀ ਫੇਰ ਹੁਣ ਮੈਨੂੰ ਟਾਈਮ ਮਿਲਿਆ ਮੈਂ ਕਿਹਾ ਹੁਣ ਮੈਂ ਕਰਨੀ ਆ
ਹਾਂਜੀ ਬਸ ਮੈਨੂੰ ਇੱਕ ਕੰਮ ਸੀ ਅ ਵਧੀਆ ਐਕਚੁਲੀ ਨਾ ਮੈਂ ਨਾ ਮੇ ਰਾ ਨਾ ਇੱਕ ਅਕਾਊਂਟ ਸੀ ਬੈਂਕ ਤੇ ਉਹਨਾਂ ਬੈਂਕ ਵਾਲੇ ਨੇ ਫਰੀਜ਼ ਕਰ ਤਾਂ ਏ
ਅੱਛਾ।
ਤੇ ਹੁਣ ਜਿਵੇਂ ਦੁਬਾਰਾ ਤੁਸੀਂ ਮੈਨੂੰ ਡਿਟੇਲ ਸਮਝਾਓ ਕਿ ਉਹ ਅਕਾਊਂਟ ਨੂੰ ਦੁਬਾਰਾ ਆਪਾਂ ਕਿਵੇਂ ਓਪਨ ਕਰਾ ਸਕਦੇ ਹਾਂ।
ਤੇ ਫਰਿਜ਼ ਤੁਹਾਡਾ ਮਤਲਬ ਕਿ ਕੋਈ ਲਿਮਿਟ ਅਕਾਊਂਟ ਸੀ ਜਾਂ ਕਿੱਦਾਂ ਸੀ ਸੇਵਿੰਗ ਅਕਾਂਊਟ ਵਿੱਚ ਵੀ ਕਿੰਨੀ ਲਿਮਿਟ ਤੁਸੀਂ ਰਖਵਾਈ ਹੋਈ ਸੀ।
ਸੀ ਜ਼ੀਰੋ ਬੈਲੇੈਂਸ ਵਾਲਾ ਠੀਕ ਹੈ ਅਤੇ ਉਹ ਅਕਾਊਂਟ ਆਪਣੇ ਆਪ ਹੀ ਉਹਨਾਂ ਨੇ ਫਰੀਜ਼ ਕਰਤਾ
ਅਤੇ ਉਹਦੇ ਵਿੱਚ ਤੁਸੀਂ ਕੋਈ ਟ੍ਰਾਂਜੈਕਸ਼ਨਸ ਕਰ ਰਹੇ ਸੀ
ਨਹੀਂ ਮੈਂ ਕੁਛ ਵੀ ਨਹੀਂ ਕਰ ਰਿਹਾ ਸੀ
ਤੇ ਨਹੀਂ ਫਿਰ ਟ੍ਰਾਂਜੈਕਸ਼ਨ ਕਿੰਨੇ ਟਾਈਮ ਵਿੱਚ ਤੁਸੀਂ ਕੀਤੀ ਹੂੰ ਨਹੀਂ ਦੇਖੋ ਹਾਂ ਤੇ ਫੇਰ ਉਹ ਫੀਜ਼ ਹੋ ਜਾਂਦਾ ਸੇਵਿੰਗ ਅਕਾਊਂਟ ਹੈ ਨਾ ਕੋਈ ਲਿਮਿਟ ਹੋਏ ਜਾਂ ਕੋਈ ਓਡੀ ਹੋਏ ਜਾਂ ਕੁਛ ਕੁੱਛ ਵੀ ਹੋਏ ਤੇ ਉਹ ਫਰੀਜ਼ ਨਹੀਂ ਹੁੰਦਾ ਜੇ ਤੁਹਾਡੇ ਛੇ ਮਹੀਨੇ ਟ੍ਰਾਂਜੈਕਸ਼ਨ ਨੀ ਕਰਦੇ ਤੇ ਉਹ ਬੈਂਕ ਵਾਲੇ ਪਿੱਛੋਂ ਦੀ ਫੀਸ ਕਰ ਦਿੰਦੇ ਨੇ ਉਹ ਤੁਹਾਨੂੰ ਜਾ ਕੇ ਅਪਡੇਟ ਕਰਵਾਣਾ ਪੈਂਦਾ ਆਪਣਾ ਆਧਾਰ ਕਾਰਡ ਪੈਨ ਕਾਰਡ ਲੈਜ ਕੇ ਨਾ ਤੇ ਇੱਕ ਫੋਟੋ
ਅੱਛਾ, ਅੱਛਾ ਤੇ ਦੀਦੀ ਪਲੀਜ਼ ਤੁਸੀਂ ਇਹ ਕੰਮ ਕਰਵਾ ਦੋਗੇ ਮੇਰਾ।
ਹੈਂ। ਨਹੀਂ ਤੁਹਾਨੂੰ ਆਉਣਾ ਪਏਗਾ ਕਿਿ ਸਾਈਨ ਹੁੰਦੇ ਨੇ ਨਾ ਤੁਹਾਨੂੰ ਖੁੱਦ ਹੀ ਆਣਾ ਪਏਗਾ ਉੱਥੇ ਸਾਈਨ ਹੁੰਦੇ ਨੇ ਜਾਂ ਮੈਂ ਤੁਹਾਨੂੰ ਫਾਰਮ ਪਕੜਾ ਦਾਂਗੀ ਤੁਸੀਂ ਫਾਰਮ ਭਰ ਕੇ ਮੈਨੂੰ ਸਾਈਨ ਕਰਕੇ ਨਾ ਮੈਂ ਅੱਗੇ ਸਬਮਿਟ ਕਰਵਾ ਦਾਂਗੀ।
ਮੈਂ ਕੀ ਕਹਿ ਰਿਹਾ ਵਾਂ ਕੀ ਤੁਸੀਂ ਆਪਣਾ ਦਰਬਾਰ ਸਾਹਿਬ ਚੱਲੋਗੇ ਮੇਰੇ ਨਾਲ
ਦਰਬਾਰ ਸਾਹਿਬ।
ਹਾਂਜੀ ਹਾਂਜੀ ਅਰੇ ਸ਼ਨੀਵਾਰ ਸਲਾਬ ਬਣਾ ਰਿਹਾ ਸੀ ਮੈਂ ਮੇਰੇ ਨਾ ਕੋਈ ਸਾਥ ਨਹੀਂ ਹੈ ਤਾਂ ਮੇਰੇ ਘਰ ਦੇ ਕਹਿੰਦੇ ਕਿ ਤੂੰ ਦੀਦੀ ਨਾਲ ਜਾ, ਮੈਂ ਕਿਹਾ ਚਲੋ।
ਅੱਛਾ, ਸ਼ਨੀਵਾਰ ਹਾਂ ਮੇਰੀ ਛੁੱਟੀ ਏ। ਚਾਹੇ ਫਰਾਈਡੇ ਸ਼ਾਮੀ ਚੱਲ ਲੋ ਯਾ ਸੈਟਰਡੇ ਨੂੰ ਸਵੇਰੇ ਚੱਲ ਲੋ। ਹਾਂਜੀ ਭਾਜੀ ਨੂੰ ਮੈਂ ਪੁੱਛ ਲਾਂਗੀ ਜੇ ਭਾਜੀ ਚੱਲਣਗੇ, ਹੋਰ ਵਧੀਆ ਹੋ ਜੇਗਾ।
ਹਾਂਜੀ ਨਾਲੇ ਮੈਂ ਸੁਣਿਆ ਸੀਗਾ ਤੁਹਾਡੀ ਜੇਠਾਣੀ ਨਾਲ ਗੱਲ ਹੋਈ ਸੀ ਉਹ ਕਹਿੰਦੇ ਸੀਗੇ ਬ ਤੁਸੀਂ ਤਾਂ ਆਪਣਾ ਪੇਕੇ ਗਏ ਦਿਓ ਰਹਿਣ।
ਮੈਂ ਵੈਸੇ ਵੀ ਸ਼ਨੀਵਾਰ ਨੂੰ ਆ ਜਾਨਾ ਸੀ ਜ ਤਾਂ ਇੱਧਰੋਂ ਹੀ ਚੱਲ ਲਾਂਗੇ ਅਸੀਂ।
ਹਾਂ ਐਵੇਂ ਕਰਨਾ ਹਾਂਜੀ ਤੁਸੀਂ ਤਿਆਰੀ ਕਰਾ ਕੇ ਰ ਤਿਆਰੀ ਕਰਕੇ ਰੱਖਣਾ। ਆਪਾਂ ਤੁਹਾਨੂੰ ਨਿਕਲਣ ਤੋਂ ਪਹਿਲੇ ਕੋਲ ਕਰ ਦਾਂਗੇ ਇੱਕ ਕੰਮ ਕਰੋ ਤੁਸੀਂ ਮੈਂ ਮੇਰਾ ਨੰਬਰ ਮੇਰਾ ਮੇਰੀ ਏਜ ਮੇਰਾ ਆਧਾਰ ਕਾਰਡ ਮੇਰਾ ਨੇਮ ਤੁਹਾਨੂੰ
ਹੂੰ ਹਾਂਜੀ ਹਾਂ ਕੋਈ ਨਾ ਤੁਸੀਂ ਮੈਨੂੰ ਭੇਜ ਦੋ, ਮੈਂ ਕਰਵਾ
ਜੇ, ਹਾਂ ਆਪਣਾ ਰੂਮ ਵਗੈਰਾ ਦਾ ਹਿਸਾਬ ਕੀਤਾਬ ਪਤਾ ਤੁਹਾਨੂੰ ਕੀ ਏ ਅੰਮ੍ਰਿਤਸਰ ਚ।
ਉਹ ਤੇ ਦੇਖੋ ਓਨਲਾਈਨ ਤੇ ਸਾਰਾ ਕੁਛ ਬੰਦ ਹੀ ਹੋਇਆ ਹੁੰਦਾ ਏ। ਉਹ ਤੇ ਓਥੇ ਜਾਓ ਥੋੜੀ ਰਿਕੁਸਟ, ਹੁਣ ਅਸੀਂ ਪਿੱਛੇ ਗਏ ਸੀ ਮਾਰਚ ਦੇ ਵਿਚ ਤੇ ਓਨਲਾਈਨ ਵੇਖਿਆ ਸਾਨੂ ਮਿਲੇ ਨੀ, ਅਸੀਂ ਓਥੇ ਗਏ ਆ ਰਿਕੁਐਸਟ ਵਗੈਰਾ ਕੀਤੀ ਤੇ ਚਲੋ ਮੰਨ ਜਾਂਦੇ ਨੇ ਥੋੜੇ ਐਕਸਟਰਾ ਪੈਹੇ ਲੈ ਲੈਂਦੇ ਨੇ ਉਹ। ਹਾਂਜੀ, ਭਾਜੀ ਮੈਂ ਪੰਨ ਸੌ ਵਾਲੇ ਰੂਮ ਦੀ ਬਜਾਏ ਉਹ ਕਹਿਣਗੇ ਵੀ ਹਾਂ ਸਾਡੇ ਕੋਲ ਤੇ ਨੋ ਸੌ ਵਾਲਾ ਕਮਰਾ ਖਾਲੀ ਏ ਤੁਸੀਂ ਇਹ ਵਾਲਾ ਲੈਲੋ। ਫੇਰ ਮਜਬੂਰਨ ਦੇਖੋ ਲੈਣਾ ਪੈਂਦਾ ਯ ਕੀ ਕਰੀਏ ਹੁਣ ਬੰਦਾ ਗਿਆ ਏ ਤੇ ਫੇਰ ਪੈਸਿਆਂ ਨੂੰ ਥੋੜ੍ਹੀ ਵੇਖਣਾ। ਤਾਂ।
ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਨਾਲੇ ਮੈਨੂੰ ਨਾ ਮੇਰੀ ਸਿਸਟਰ ਦੀ ਮੇਰੀ ਸਿਸ ਸਟਰ ਮੇਰਾ ਦਿਮਾਗ ਖਾ ਗਈ ਏ, ਕਹਿ ਰਹੀ ਏ। ਮੇਰੇ ਅਸਤੇ ਫੁਲਕਾਰੀ ਲੈ ਕੇ ਆ। ਹੁਣ ਮੈਂ ਸੋਚਿਆ ਸੀ ਕਿ ਤੁਸੀਂ ਨਾਲ ਚੱਲੋਗੇ ਨਾ ਇੱਕ ਤੁਹਾਡੀ ਚੁਇਸ ਵੀ ਹੋ ਜਾਏਗੀ, ਹੈਨਾ।
ਕੋਈ ਗੱਲ ਨੀ, ਬਾਬਾ ਜੀ ਦੇ ਦਰ ਨੂੰ ਕੌਣ ਮਨਾ ਕਰੇਗਾ ਜਾਣ ਨੂੰ।
ਹਾਂਜੀ -ਹਾਂਜੀ।
ਹਾਂਜੀ, ਹੋਰ ਸੁਣਾਓ ਤੁਸੀਂ, ਸਭ- ਸਭ ਵਧੀਆ, ਸਭ ਵਧੀਆ ਹੋਰ ਤੁਸੀਂ ਸੁਣਾਓ, ਕਿੱਦਾਂ ਕੰਮ ਕਾਜ ਵਧੀਆ ਚੱਲ ਰਿਹਾ? ਆਂਟੀ ਠੀਕ ਨੇ?
ਹਾਂਜੀ, ਸਭ ਵਧੀਆ ਸਭ ਵਧੀਆ ਹੁਣ ਅਸੀਂ ਪੇਂਟ ਕਰਵਾ ਰਹੇ ਸੀ। ਬਸ ਹੁਣੇ ਖਾਈ ਖਾਧੀ ਹੁਨੇ ਰੋਟੀ। ਤੇ
ਅੱਛਾ- ਅੱਛਾ- ਅੱਛਾ, ਵਾਹ ਜੀ ਵਾਹ, ਫੇਰ ਤੇ ਅਸੀਂ ਵੀ ਆ ਜਾਂਨੇ ਆ।
ਹਾਂਜੀ, ਜ਼ਰੂਰ ਤੁਸੀਂ ਆਓ।
ਪੇਂਟ ਕਰਵਾ ਰਹੇ ਹੋ। ਹਾਂ ਮੌਸਮ ਸਹੀ ਹੈ ਸੁੱਕ, ਸੁੱਕ -ਵੁਕ ਜਾਂਦਾ ਟੈਮ ਸਿਰ ਨਾ। ਬਰਸਾਤੀ ਮੌਸਮ 'ਚ ਦਿੱਕਤ ਆਉਂਦੀ।
ਕਾਫੀ ਟਾਈਮ, ਜਨਵਰੀ ਤੋਂ ਸੋਚ ਰਿਹਾ ਕਰਵਾਉਣ ਦੀ। ਪਰ ਜਨਵਰੀ ਚ ਸਾਡੇ ਘਰੇ ਵਿਆਹ ਸੀਗਾ। ਫੈਮਿਲੀ ਚ ਉਸ ਕਰ ਕਰਵਾਆ ਨੀ। ਸੀ ਚੱਲ ਦਿਨ ਵੱਡੇ ਨੇ। ਨਾਲੇ ਤੁਹਾਨੂੰ ਪਤਾ ਜਲਦੀ ਕਮ ਹੋਜੇਗਾ। ਨਾਲੇ ਗਰਮੀ ਏ ਸੁੱਕਜੇਗਾ।
ਹਾਂ, ਗਰਮੀ ਦਾ ਤੇ ਇਹੀਓ ਫਾਇਦਾ ਹੁੰਦਾ ਬਸ। ਟਐਮ ਸਿਰ ਸੌ ਰੁਕ ਜਾਂਦਾ ਲਗਵਾਨੇ ਹੋਣ ਤਾਂ ਹੋਰ ਸੁਣਾਓ? ਹੋਰ ਸਟਿਚਿੰਗ ਦਾ ਕੰਮ ਕਰਦੇ ਪਿਉ ਨਹੀ ਕਰ ਰਹੇ?
ਪੇਂਟ ਕਰਕੇ ਟਾਈਮ ਹੀ ਨਹੀ ਮਿਲਦਾ।
ਅੱਛਾ! ਹਾਂ, ਫੇਰ ਖਿਲਾਰਾ ਜ ਪਿਆ ਹੁੰਦਾ। ਬੰਦਾ ਕੀ-ਕੀ ਕਰੇ। ਹਮ, ਹਾਂ। ਸਹੀ ਗੱਲ ਹੈ। ਹੋਰ ਸੁਣਾਓ ਤੁਸੀਂ?
ਬਸ ਮੈਂ ਪੁੱਛ ਰਿਹਾ ਸੀ। ਬਾਈ ਜਿਵੇਂ ਜਦੋਂ ਮਾਰਚ ਚ ਗਏ ਸੀ। ਤੁਹਾਨੂੰ ਕਿੰਨੇ ਦਾ
ਹਮ। ਇੱਕ ਨੌ ਸੌ ਵਾਲਾ ਮਿਲ ਮਿਲਿਆ ਸੀ ਦੂਜਾ ਪੰਜ ਸੌ ਵਾਲਾ ਮਿਲਿਆ ਸੀ ਅਗਲੇ ਦਿਨ।
ਅੱਛਾ ਮਤਲਬ ਅੱਛਾ ਉਧਰ ਮੈਂ ਸੁਣਿਆ ਵੇ। ਅਹ ਚੌਵੀ ਘੰਟੇ ਦਾ ਸਿਸਟਮ ਇਹ ਮੰਨ ਲਓ ਸਵੇ ਤੇ ਅੱਜ ਬਾਰਾਂ ਵਜ
ਹਾਂ ਨਹੀਂ ਚਵੀ--ਚੌਵੀ ਘੰਟੇ ਦਾ ਨਹੀਂ--ਨਹੀਂ ਚੌਵੀ ਘੰਟੇ ਦਾ ਨੀ ਹੁੰਦਾ ਜਿਵੇਂ ਅਸੀਂ। ਰਾਤੀ ਪਹੁੰਚੇ ਸੀ ਨਾ ਗਿਆਰਾਂ ਵਜੇ ਦੇ ਨਾਲ। ਤੇ ਅਸੀਂ ਮਜਬੂਰਨ ਉਹਨਾਂ ਨੇ ਕਿਹਾ ਚਲੋ ਨੋਸੌ ਵਾਲਾ ਕਮਰਾ ਕੱਲ ਬਾਰਾਂ ਵਜੇ ਤੱਕ ਲਲੋ। ਚਲੋ। ਫੇਰ ਅਸੀਂ ਬਾਰਾਂ ਵਜੇ ਚੈੱਕ ਆਊਟ ਕਰਕੇ ਫੇਰ ਅਸੀਂ। ਸੀ ਉਹਦੇ 'ਚ ਲੈ ਲਿਆ ਸੀ। ਸਰਾਏ 'ਚ ਨਾ ਕਮਰਾ।
ਅੱਛਾ।
ਸਿੰਘ ਜੀ ਦੇ ਉੱਥੇ ਸਰਾਏ 'ਚ ਲੈ ਲਿਆ ਸੀ।
ਹਾਂ ਨਾਲੇ ਮੈਂ ਸੁਣਿਆ, ਮੈਂ ਸੁਣਿਆ ਵੀ ਉੱਥੇ ਨਾ ਸੰਨ ਐਤਵਾਰ ਬਾ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਚੁਪਹਿਰਾ ਸਾਹਿਬ ਲੱਗਦਾ ਹੈ। ਮੈਂ ਸੁਣਿਆ ਉ ਉੱਥੇ ਬੜੀ ਸੰਗਤ ਹੁੰਦੀ, ਲੱਖ ਲੱਖਾਂ ਦੀ ਕਗਾਤ ਵਿੱਚ।
ਪਰ ਅਸੀਂ ਤਾਂ ਬਾਬਾ ਜੀ ਨੂੰ ਮੱਥਾ ਟੇਕ ਕੇ ਆ ਜਾਂਦੇ ਹਾਂ। ਅਸੀਂ ਕਦੇ ਚੁਪਹਿਰਾ ਸਾਹਿਬ 'ਤੇ ਨਹੀਂ ਬੈਠੇ।
ਅੱਛਾ, ਨਹੀਂ ਮੈਂ ਤੇ ਦੇਖੋ ਪਿਛਲੇ ਤੋਂ ਪਿਛਲੇ ਪਿਛਲੇ ਸਾਲ ਮੈਂ ਜਾਂਦਾ ਸੀ ਨਾ ਜਦੋਂ ਦਰਬਾਰ ਸਾਹਿਬ ਅਸੀਂ ਸ਼ਨੀਵਾਰ ਜਾਂਦੇ ਸੀ, ਐਤਵਾਰ ਚੁਪਹਿਰੇ ਸਾਹਿਬ ਲਾ ਕੇ ਘਰ ਆ ਜਾਣ ਜਾਂਦੇ ਸੀ। ਤੇ ਜਿਹਦੇ ਵਿੱਚ ਅਸੀਂ ਕਦੀ ਰੂਮ ਹੀ ਨਹੀਂ ਲਿੱਤਾ ਨਾ ਤਾਂਹੀ ਤੇ ਮੈਨੂੰ ਪਤਾ ਨਹੀਂ ਕਿ ਰੂਮਾਂ ਦਾ ਕੀ ਹਿਸਾਬ ਹੈ।
ਮੁੰਡੇ ਤੇ ਐਂਵੀ ਕਰਦੇ ਨੇ। ਹੁਣ ਮੇਰੇ ਅਗਰ ਇਹ ਵੀ ਚਾਹਣ ਤੇ ਐਂਵੀ ਜਿਵੇਂ ਰਾਤ ਤੇ ਗਏ ਸਵੇਰੇ-ਸਵੇਰੇ ਪਹੁੰਚ ਕੇ ਉੱਥੇ ਦਰਸ਼ਨ ਕੀਤੇ ਬਾਬਾ ਜੀ ਨੂੰ ਨਾਲੋਂ ਨਾਲ ਉਹਨਾਂ ਦੀ ਵਾਪਸੀ ਕਰ ਲੈਣੀ। ਘੁੰਮ ਘੁੰਮਾ ਕੇ ਉਹ ਵੀ ਨੀ ਕਮਰਾ ਘੁੰਮਰਾ ਕਿਉਂਕਿ ਮੁੰਡਿਆਂ ਦਾ ਕੀ ਹੁੰਦਾ ਹੈ ਸਰੋਵਰ ਵਿੱਚ ਨਹਾ ਧੋ ਲੈਣਾ ਐ ਉਹਨਾਂ ਨੇ। ਥੋੜ੍ਹਾ ਕੁੜੀਆਂ ਨੂੰ ਹੀ ਹੁੰਦਾ ਏ। ।
ਹਾਂਜੀ-ਹਾਂਜੀ। ਜੀ? ਹਾਂ। ਹੋਰ?
ਬੱਸ ਮੈਂ ਵੀ ਬੈਠੀ ਹਾਂ, ਹੁਣੇ ਰੋਟੀ ਖਾਧੀ ਆ ਮੈਂ ਵੀ।
ਅੱਛਾ-ਅੱਛਾ। ਹੁਣ ਸੇ਼ਕ ਬਣਾਵਾਂਗੇ ਆਜੋ ਪੀ ਲੋ। ਬਸ-ਬਸ ਕੋਈ ਨੀ ਤੁਸੀਂ ਕਹਿ ਤਾ
ਹੈਂ, ਬਸ ਗਰਮੀ ਵੀ ਬੜੀ ਕਰਦੀ ਪਈ ਏ। ਬੁਰੇ ਹਾਲ
ਹਾਂਜੀ-ਹਾਂਜੀ, ਗਰਮੀ ਤਾਂ ਦੇਖੋ ਬਹੁਤ ਹੈਗੀ ਐ ਇੰਨੀ ਗਰਮੀ ਏ ਇੰਨੀ ਗਰਮੀ ਏ, ਮੈਂ ਕਹਿੰਦਾ ਵਾਂ ਭਈ ਛੇ ਮਤਲਬ ਬਰਦਾਸ਼ਤ ਹੀ ਨਹੀਂ ਹੁੰਦੀ ਸੀ, ਸਪੈਸ਼ਲ ਸਾਨੂੰ ਏ ਸੀ ਲਗਵਾਣਾ ਪਿਆ। ਇਹ ਗਰਮੀ ਦੀ ਵਜ੍ਹਾ ਤੋਂ। ਕਿਉਂਕਿ ਗਰਮੀ ਕਰਕੇ ਕੰਮ ਹੀ ਨਹੀਂ ਹੁੰਦਾ ਸੀ।
ਹੂੰ, ਅੱਜ ਕੱਲ ਨਾ ਇਹ ਸਾਰੀ ਇਹ ਚੀਜ਼ਾਂ ਨਾ ਇੱਕ ਲਾਈਫ ਦਾ ਪਾਰਟ ਬਣ ਗਈਆਂ ਨੇ। ਜਿਵੇਂ ਜਲ ਪਾਣੀ ਹੈਗਾ ਹੈ ਨਾ ਹਵਾ ਵਾਯੂ ਐਵੇ ਵੀ ਹੈ ਸਭ ਚੀਜ਼ਾਂ ਵੀ ਬਿਨਾਂ ਪੱਖੇ ਤੋਂ ਲੋਕੀ ਪਹਿਲੇ ਬਹਿ ਜਾਂਦੇ ਸੀ ਬਾਹਰ ਮੈਦਾਨਾਂ ਚ ਵਿਹੜੀਆਂ ਵਿਚ ਉਹਨਾਂ ਚ ਕੋਲ ਕੋਈ ਪਸ
ਹਾਂ ਦੇਖ ਬਿਲਕੁਲ ਸਭ ਕਮਰੇ ਚ ਦੇਖੋ ਮਤਲਬ ਅੱਜ- ਕੱਲ੍ਹ ਤਾਂ ਇੱਦਾਂ ਦਾ ਜ਼ਮਾਨਾ ਏ ਮਤਲਬ ਮੇਰੀ ਗੱਲ ਦੱਸਾਂ ਤੇ ਅਗਰ ਮੈਂ ਕਿਸੇ ਦੇ
ਹਾਂਜੀ।
ਹਾਂ ਦੇਖਣਾ ਆ ਕਿ ਬਈ ਏਸੀ ਹੈਗਾ ਏ।
ਆਹੋ ਬਸ ਏਸੀ ਤੇ ਬੜਾ ਜ਼ਰੂਰੀ ਹੋ ਗਿਆ ਏ।
ਹਾਂ ਮੈਂ ਪਿੱਛੇ ਜੀ ਤੁਸੀਂ ਵੀ ਲਗਵਾਇਆ ਸੀ ਜਿਹੜਾ ਏ ਸੀ ਉਹ ਕਿੰਨੇ ਟਨ ਦਾ ਸੀ।
ਸਾਡਾ ਤਾਂ ਡੇਟ ਦਾ ਸੀ। ਹੈਲੋ,
ਅੱਛਾ -ਅੱਛਾ।
ਹਾਂ ਉਹ ਜਨਰਲ ਦਾ ਲਗਵਾਇਆ ਸੀ ਅਸੀਂ ਤੇ ਹੈਵੀ ਡਿਊਟੀ ਸਾਡਾ ਨਾ ਕਿਉਂਕਿ ਸਾਡਾ ਜਿਹੜਾ ਕਮਰਾ ਉਹ ਬੜਾ ਭੱਖਦਾ ਉਹ ਬੜਾ ਭੱਖ ਦਾ ਉੱਥੇ ਉਹ ਜਨਰਲ ਈ ਵਾਲਾ ਖਾਣਾ ਸੀ ਬਾਕੀ ਏਸੀ ਤੇ ਬੋਲ ਜਾਂਦੇ ਨੇ ਇੰਨੀ ਗਰਮੀ ਇੰਨੀ ਤਪਿਸ਼ ਦੇ ਵਿੱਚ
ਹਾਂਜੀ -ਹਾਂਜੀ ਉਹ ਤਾਂ ਹੈ ਦੇਖੋ ਗਰਮੀ ਹੈ ਸੁੱਖ ਤੇ ਜਿਦੇ ਜੇ ਕਮਾਣਾ ਹੈ ਤਾਂ ਸੁੱਖ ਤਾਂ ਲੈਣੇ ਹੀ ਨੇ ਠੀਕ ਹੈ ਨਾ ਭੈਣ ਜੀ।
ਹਾਂ ਇਹ ਤੇ ਗੱਲ ਹੈਗੀ ਆ। ਨਾਲੇ ਫੇਰ ਚੀਜ਼ ਇੱਕੋ ਵਾਰੀ ਲੱਗਦੀ ਏ ਰੋਜ਼ -ਰੋਜ਼ ਤੇ ਲੱਗਦੀ ਨੀ ਬੰਦਾ ਕਹਿੰਦਾ ਚਲੋ ਕੋਈ ਗੱਲ ਨੀ ਵੀ ਥੋੜਾ ਹੱਥ ਟਾਈਟ ਕਰਕੇ ਲਗਵਾ ਲੋ। ਹੂੰ, ਹੂੰ,
ਆਹੋ ਨਹੀਂ ਪਰ ਅਸੀੇ ਤੇ ਕੈਸ਼ ਲਿੱਤਾ ਸੀ। ਅਸੀਂ ਤਾਂ ਕੈਸ਼ ਲਿੱਤਾ ਸੀ, ਅਸੀਂ ਕਿਸ਼ਤਾਂ ਤੇ ਨਹੀਂ ਲਿੱਤਾ।
ਟੈਨਸ਼ਨ ਬੰਦਾ ਥੋੜ੍ਹਾ ਥੋ ਥੋੜਾ ਲੇਟ ਲੱ ਲਈ।
ਚੀਜ਼ ਸਹੀ ਲੱਲੇ ਹਾਂ ਈ ਐਮ ਆਈ ਦਾ ਫਿਰ ਟੈਨਸ਼ਨਾਂ ਹੀ ਰਹਿੰਦੀਆਂ ਨੇ ਵੀ ਹਾਂ ਇਹ ਹੁਣ ਕੱ ਕੱਟਨੀ ਹੈ ਉਹ ਫਲਾਣਾ ਟਮਕਾਉਣਾ ਇਸ ਤੋਂ ਚੰਗਾ ਚੀਜ਼ ਥੋੜ੍ਹੀ ਬੰਦਾ ਲੇਟ ਲੈ ਲੈ ਪਰ ਆਰਾਮ ਨਾਲ ਵਧੀਆ ਲੈ ਲੈ ਤੁਸੀਂ ਕਿਹੜਾ ਲਗਵਾਇਆ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ
ਮੈਂ ੳਸ ਦਾ ਲਗਵਾ ਸਤਿ ਸ਼੍ਰੀ ਅਕਾਲ